ਹੈਲੋ ਸਤਿ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਓ ਜੀ?
ਹਾਂਜੀ ਮੈਂ ਠੀਕ ਆ ਤੁਸੀਂ ਦੱਸੋ?
ਠੀਕ-ਠਾਕ ਵਧੀਆ ਜੀ।
ਕੀ ਕਰਦੇ ਪਿਓ ਹੋ?
ਬਸ ਅਸੀਂ ਆਪਣਾ ਦੱਸੋ ਐ ਕੰਮ ਸਮਿਆ ਜੀ ਹੁਣ।
ਚਲੋ ਵਧੀਆ, ਮੈਂ ਵੀ ਰਸੋਈ ਤੇ ਸਭ ਨੂੰ ਖਿਲਾ ਕੇ ਵਿਹਲੀ ਹੋਈ ਹਾਂ। ਮੈਂ ਸੋਚਿਆ ਕਿ ਤੁਆਡੇ ਨਾਲ ਥੋੜੀ ਬੋਤ ਗੱਲ ਕਰ ਲਾਂ, ਕੀਤੀ ਨੀ ਸੀ ਕਈਂ ਦਿਨਾਂ ਤੇ।
ਅੱਛਾ ਜੀ।
ਏ ਤੁਸੀ ਫ੍ਰੀ ਹੋਨਾ?
ਹਾਂਜੀ, ਹਾਂਜੀ ਫ੍ਰੀ ਹੈਗੀ ਆਂ ਹਾਂਜੀ ਹੂਣ ਤਾਂਜੀ।
ਹਾਂਜੀ ਤੇ ਔਰ ਬੱਚਾ ਠੀਕ ਹੈ ਘਰ ਮੇਂ ਸਬ ਪਰਿਵਾਰ ਰਾਜੀ ਖੁਸ਼ੀ?
ਹਾਂਜੀ ਰਾਜੀ ਖੁਸ਼ੀ ਹੈ ਜੀ, ਆਪਣੇ ਠੀਕ-ਠਾਕ ਹੈ ਜੀ ਫੈਮਿਲੀ?
ਚ ਚਲੋ ਵਧੀਆ ਐ ਵਧੀਆ, ਬਾਬਾ ਜੀ ਤਰੱਕੀਆਂ ਦੇਨ। ਅੱਛਾ ਜੀ, ਮੈਂ ਨਾ ਕਲ ਲਿਸਟ ਬਨਾ ਰੀ ਸੀ ਹ ਖਾ ਰਸੋਈ ਦੇ ਖਾਨ-ਪੀਨ ਦੀ ਨਾ, ਤੇ ਰੇਟਾ ਦੇਖ ਰਹੀ ਸੀ।
ਹਾਂਜੀ।
ਤੇ ਬੜੀ ਹੀ ਉਹ ਓ ਫ਼ਰਕ ਆ ਗੇਆ ਸੀ ਓਨਾਂ ਦੇ ਰੇਟਾਂ ਵਿੱਚ ਤੇ ਤੁਆਨੂੰ ਵੀ ਏਈ ਲਗਦਾ।
ਹਾਂਜੀ, ਲੱਗਦਾ ਏ ਜਿਵੇਂ ਅੱਗੇ ਨਾਲੋਂ ਕੁੱਛ ਮਤਲਬ ਜਾਦਾ ਮੈਂਗਾ ਹੋ ਚੁੱਕਿਆ ਜਿਵੇਂ।
ਅੱਛਾ ਜੀ, ਕਿਉਂਕਿ ਜਦ ਸਾਡੇ ਟਾਈਮ ਵਿੱਚ ਨਾ, ਚਾਲੀ ਰੁਪਏ ਆ ਅੱਸੀ ਅ ਤੀ ਜੋ ਦਾਲ ਮਿਲਦੀ ਸੀ ਨਾ ਉਹ ਅੱਸੀ-ਅੱਸੀ ਇਕ ਸੌ ਵੀਹ ਰੁਪਏ ਦੀ ਮਿਲਦੀ ਆ ਇੱਕ ਕਿਲੋ। ਇੰਨੀ ਮਹਿੰਗਾਈ ਵਿੱਚ ਤੇ ਬੰਦਾ ਫੇਰ ਖਾਏ ਕੀ ਤੇ ਬਨਾਏ ਕੀ ਤੇ ਵਰਤੇ ਕੀ, ਕੀ ਕਿਸੀ ਨੂੰ ਖਾਨੇ ਤੇ ਬੁਲਾਏ ਕੀ।
ਹਾਂਜੀ, ਬਹੁਤ ਮੈਹੰਗਾਈ ਹੈ ਹਾਂਜੀ, ਹਾਂਜੀ।
ਚਾਵਲ ਪੌਨੇ ਚਾਵਲ ਨੱਬੇ ਰੁਪਏ, ਵੱਡੇ ਚਾਵਲ ਇਕ ਸੌ ਵੀਹ ਰੁਪ ਰੁਪਏ ਕਿਲੋ, ਉਸ ਤੋਂ ਵੀ ਵਧੀਆ ਬਾਸਮਤੀ ਰਾਈਸ ਇਕ ਸੌ ਪੰਜਾਅ ਰੁਪਏ ਕਿੱਲੋ। ਮੈਂ ਸੋਚਿਆ ਤੇ ਅ ਕਿ ਘਰ ਵਾਸਤੇ ਪੰਜ ਕਿੱਲੋ ਮੰਗਾਵਾਂ। ਫਿਰ ਮੈਂਨੇ ਜਦੋਂ ਰੇਟ ਉਹਨਾਂ ਦੇ ਦੇਖੇ, ਤੇ ਮੈਂ ਪੰਜ ਕਿਲੋ ਤੋਂ ਸਿੱਧਾ ਇਕ ਕਿੱਲੋ ਯਾ ਦੋ ਕਿਲੋ ਤੇ ਆ ਗਈ, ਸੋਚੋ ਤੁਸੀ।
ਹਾਂਜੀ, ਹਾਂਜੀ ਉਹ ਅਪਣੀ ਬਜਟ ਵਿੱਚ ਨੀ ਹੁੰਦਾ ਨਾ ਜਿਵੇਂ ਸੋਚਾਂ ਵੀ ਆਪਾਂ, ਵੀ ਆਪਾਂ ਸੋਚਦੇ ਹੈਗੇ ਆਂ ਮਤ ਪੰਜ ਹਜ਼ਾਰ ਕਾ ਰਾਸ਼ਨ ਲਿਆਈਏ, ਤੇ ਹੁਣ ਓ ਦੱਸ ਹਜ਼ਾਰ ਦਾ ਅੱਠ ਹਜ਼ਾਰ ਤੱਕ ਆਉਂਦਾ ਓ ਰਾਸ਼ਨ।
ਸਈ ਗੱਲ ਐ ਜੋ ਪਹਿਲੇ ਰਾਸ਼ਨ ਇਕ ਹਜਾਰ ਵਿੱਚ ਆਂਦਾ ਸੀ, ਅਜ ਤਿੰਨ-ਤਿੰਨ ਹਜਾਰ, ਚਾਰ-ਚਾਰ ਹਜਾਰ ਵਿੱਚ ਚਾਂਦਾ।
ਹਾਂਜੀ।
ਤੇ ਸਾਨੂੰ ਲੱਗਦਾ ਅਸੀ ਇਤਨਾ ਸਾਰਾ ਮੰਗਾ ਲਿਤਾ ਬਲਕਿ ਓ ਪੱਚੀ ਤੇ ਚੌਵੀ ਦਿਨ ਈ ਚੱਲਦਾ। ਹੋ ਮਹੀਨੇ ਦੇ ਅੰਤ ਤਕ ਵਾਪਿਸ ਮੰਗਾਣਾ ਪੈਂਦਾ। ਤੁਸੀ ਮੰਨੋਗੇ ਨੀ ਚਾਅ ਪੱਤੀ ਪਹਿਲੇ ਇੱਕ ਕਿੱਲੋ ਲਗਦੀ ਸੀ ਆਹ ਦੋ-ਦੋ, ਤਿੰਨ-ਤਿੰਨ ਕਿੱਲੋ ਲਗਦੀ ਏ, ਭਲੇ ਈ ਬੰਦੇ ਕੱਠੇ ਪੀਏ ਚਾਅ, ਯਾ ਵੱਖਰੇ ਪੀਏ ਚਾਅ, ਇੰਨੀ ਵਾਦੂ ਲੱਗਦੀ ਏ ਨਾ ਕਿ ਮਹਿੰਗੀ ਪੜ ਜਾਂਦੀ।
ਹਾਂਜੀ ਚਾਅ ਪੱਤੀ ਤੇ ਹੈਈ ਮਹਿੰਗੀ ਜੀ ਮਤਲਬ ਜੇ ਵਧੀਆ ਕੁਆਲਿਟੀ ਤੁਸੀ ਅਪ ਆਪਾਂ ਲਈਏ ਨਾ ਸਾਡੇ ਤਿੰਨ ਸੌ, ਜਿਹੜੀ ਸੀਗਾ ਸਾਡੇ ਤਿੰਨ ਸੌ ਹੁਣ
ਮੈਂ ਤੇ, ਹਾਂਜੀ-ਹਾਂਜੀ, ਜੋ ਬੇਸਿਕ ਚੀਜ ਹੁੰਦੀ ਨਾ, ਜੈਸੇ ਚਾਅ ਮਤਲਬ ਬੰਦਾ ਤੁਸੀ ਸਮਝ ਸਕਦੇ ਓ, ਜਗਾਦਰੀ ਚਾਅ ਵਾਸਤੇ ਫੇਮਸ ਐ। ਯਾ ਕੋਈ ਵੀ ਜਗਾ ਚਾ ਵਾਸਤੇ ਫੇਮਸ ਐ, ਯਾ ਕੋਈ ਬੀ 'ਤੇ ਕੋਈ ਵੀ ਗੈਸਟ ਆਂਦੈ, ਕੋਈ ਵੀ ਗੈਸਟ ਆਂਦੈ। ਹਾਂਜੀ ਕੀ ਕੈ ਰੇ ਓ ਤੁਸੀਂ?
ਜੇ ਆਪ ਮੈਂ ਕੈ ਰੀ ਸੀ ਜਿਵੇਂ ਕੋ ਆਪਣੇ ਘਰੇ ਗੈਸਟ ਆਵ ਸੋ ਤੋਂ ਪੈਲਾਂ ਆਪਾਂ ਚਾਏ ਦੋ ਓਨਾਂ ਨੂੰ ਰਿਸਪੈਕਟ ਦੇਨੇ ਹੈਗੇ ਆ।
ਹਾਂਜੀ ਭਲੇ ਕਿਤਨੀ ਗਰਮੀ ਓ, ਪਸੀਨੇ ਸੇ ਬੰਦਾ ਤਰ ਓ। ਠੰਡਾ ਪਾਣੀ ਪੀਨ ਤੋ ਬਾਦ ਉਮੀਦ ਕਰਦੈ ਕਿ ਚਾ ਆਏਗੀ-ਆਏਗੀ। ਚਾ ਨਾਲ ਪ ਕੌੜੇ ਵੀ ਆਏਂਗੇ 'ਤੇ ਚਾਰ ਤਰੀਕੇ ਕੇ ਅ ਅਲੱਗ-ਅਲੱਗ ਬਿਸਕਿਟ ਨਮਕੀਨ ਵੀ ਆਏਂਗੇ, ਫਿਰ ਬੰਦਾ ਕੀ-ਕੀ ਰੱਖੇ ਸਮਝ ਨੀ ਆਂਦਾ। ਇੱਕ ਤਰਫ਼ ਡਰਾਏ ਫਰੂਟ ਦੀ ਟਰੇਅ ਰੱਖੇ ਜਾਂ ਇੱਕ ਤਰਫ਼ ਬਿਸਕਿਟ, ਨਮਕੀਨ ਰੱਖੇ ਸਭ ਦੀ ਰੇਟ ਇਤਨੀ ਵਾਧੂ ਬੜਦੀ ਏ ਨਾ ਕਿ ਬੰਦਾ ਸੋਚ-ਸੋਚ ਕੇ ਖ਼ਰਚ ਕਰਦੈਂ ਵੀ ਗੈਸਟ ਆਏਂਗੇ ਤੋਂ ਹੀ ਯੇ ਡੱਬਾ ਖੋਲੇਗੇ ਗੈਸਟ ਨੀ ਆਏਂਗੇ 'ਤੇ ਵੱਖਰਾ ਪੜਾ ਰਏਗਾ, ਸਈ ਗੱਲ ਕੈਣੀ ਆ।
ਹਾਂਜੀ ਵੀ ਪਾਸੇ ਰੱਖਾਂਗੇ ਡੱਬਾ ਵੀ ਅੱਜ ਕੋਈ ਆਵੇ ਤਾਂ ਆਪਾਂ ਏਸ ਤੋਂ ਈ ਉਨਾਂ ਤੋਂ ਕੰਮ ਸਾਰਾਂਗੇ ਜਿਵੇਂ ਆਣਗੇ ਤਾਂ ਆਪਾਂ ਉਨੂੰ ਆ ਚਾ ਦੇ ਨਾਲ ਆਪਾਂ ਏਈ ਫੜਾਵਾਂਗੇ ਉਨਾਂ ਨੂੰ।
ਹਾਂਜੀ-ਹਾਂਜੀ ਦੱਸ। ਡਰਾਈ ਫਰੂਟ ਦਾ ਡੱਬਾ ਤੁਸੀਂ ਜਾਣਦੇ ਈ ਹੋਗੇ ਸਭ ਅ ਸਭ ਦੇ ਘਰਾਂ ਵਿੱਚ ਹੁੰਦਾ ਈ ਐ। ਓ ਅਸੀਂ ਸੰਭਾਲ ਕੇ ਰੱਖਦੇ ਕਿ ਬੱ ਚੇ ਖਾਏ ਨਾ ਨਾਈ ਅਸੀਂ ਵਰਤੇ ਤਾਂ ਕਿ ਓ ਬਚੇ ਰਏ 'ਤੇ ਕੋਈ ਗੈਸਟ ਤਾਏ ਤਾਂ ਅਸੀਂ ਉਨਾਂ ਦੇ ਸਾਹਮਣੇ ਪੇਸ਼ ਕਰਨ ਨੇ ਲਾਇਕ ਰਏ ਸਈ ਕੈ ਰੀ
ਹਾਂਜੀ-ਹਾਂਜੀ ਸਈ ਕੈ ਰੇ ਓ ਜੀ।
ਜੇ ਕੋਈ ਬਿਸਕਿਟ, ਨਮਕੀਨ ਵੀ ਹੁੰਦੀ ਏ ਨਾ ਜੇ ਅਸੀਂ ਕਿਸੀ ਦੇ ਨਾਮ 'ਤੇ ਲੇ ਕੇ ਆਂਦੇ ਕੀ ਮਹਿਮਾਨ ਆਣ ਵਾਲੇ ਅਸੀਂ ਲੈ ਆਈਏ। ਚਾਰ-ਪੰਜ ਦਿਨ ਮੇ ਮੁੱਕ ਜਾਂਦੇ ਨੇ 'ਤੇ ਫੇਰ ਯਾਦ ਆਂਦਾ ਉਸੀ ਦਿਨ ਗੈਸਟ ਆ ਜਾਂਦੇ ਐ ਫੇਰ ਸਾਨੂੰ ਲੱਗਦਾ ਅਸੀਂ ਖਾਧੇ ਕਿਉਂ, ਅਸੀਂ ਬਚਾਏ ਕਿਉਂ ਨੀ। ਫੇਰ ਲੈਣੇ ਭੱਜਣਾ ਪੈਂਦਾ ਐ, ਪੰਜ ਸੌ ਰੁਪਏ ਵਿੱਚ ਸਿਰ ਬਿਸਕਿਟ, ਨਮ ਕੀਨ ਈ ਆਂਦੇ ਨੇ ਇੱਕ-ਇੱਕ, ਦੋ-ਦੋ ਅ 'ਤੇ ਅਗਰ ਕੁਸ਼ ਔਰ ਵਰਾਇਟੀ ਮੱਠੀ ਯਾ ਕੁਛ ਔਰ ਵਰਾਇਟੀ ਚਿਪਸ, ਪਾ ਪੜ ਲੈਣ ਜਾਓ ਤੋਂ ਹਜ਼ਾਰ ਰੁਪਏ ਸੇ ਕਮ ਨੀ ਹੁੰਦਾ।
ਨਈ ਹੁੰਦਾ ਜੀ, ਓ ਮਤਲਬ ਕੰਪਨੀ ਦੇ ਸਿਰ 'ਤੇ ਹੁੰਦੀ ਆ ਕੈਂਦੀ ਏ ਕੰਪਨੀ ਏਹੋ ਜੀ ਏਸ ਏਸ ਰੇਟ 'ਤੇ ਹੈਗੀ ਆ ਏ ਕੰਪਨੀ, ਏਸ ਰੇਟ 'ਤੇ ਹੈਗੀ ਆ ਕੇ ਆਪਦੀਆਂ ਕੁਆਲਿਟੀਆਂ ਵਖਾਂਦੇ ਹੈਗੇ ਆ ਤੋਂ ਕੁਆਲਿਟੀ ਹੁਣ ਵੇਖੋ ਆਪਣੇ ਜੇ ਅਨਪੜ ਐ ਕੋਈ ਬਚਾਊਗਾ। ਤੋਂ ਤਾਂ ਸੋਚੂਗਾ ਵੀ ਸਾਨੂੰ ਤਾਂ ਸਸਤੀ ਚੀਜ਼ ਦੇ ਦੋ ਜੀ ਹੁੰਦਾ ਈ ਐ ਜੀ।
ਹਾਂਜੀ-ਹਾਂਜੀ ਔਰ ਤੁਸੀਂ ਮੰਨੋਗੇ ਨੀ ਅਸੀਂ ਅ ਅ ਵੋਸ਼ਿੰਗ ਮਸ਼ੀਨ ਮਤਲਬ ਕੱਪੜੇ ਧੋਣ ਵਾਲੀ ਫੁੱਲੀ ਓਟੋਮੈਟਿਕ ਲੈਣ ਗਏ ਸੀ 'ਤੇ ਸਾਨੂੰ ਲੱਗਿਆਂ ਕਿ ਅਬ ਲੋੜ ਹੈਗੀ ਸੇਮੀ ਨੂੰ ਹਟਾ ਕੇ ਫੁੱਲ ਲੈ ਲੈਂਦੇ। ਬਟ ਜਦ ਉਨਾਂ ਦੇ ਰੇਟ ਦੇ ਕੇ ਨਾ 'ਤੇ ਸੋਚ ਮੇਂ ਪੜ ਗਏ ਕਿ ਅਭੀ ਚੇਂਜ ਕਰੀਏ ਅਗਲੇ ਸਾਲ ਲੈ ਮਤਲਬ ਇਤਨੇ ਰੇਟ ਵਿੱਚ ਫ਼ਰਕ ਹੈਗਾ ਇਤਨੀ ਇਤਨਾ ਜੀ ਐਸ ਟੀ ਇਤਨਾ ਸਭ ਕੁਛ ਬੜ ਗਿਆ ਐ ਕੀ ਬੰਦਾ ਲੈ ਨੀ ਸਕਦਾ। ਫਿਰ ਸੋਚਦਾ ਵਾਰ 'ਤੇ ਵਾਰ 'ਤੇ ਜਦੋਂ ਡਿਸਕਾਊਟ ਆ ਹੈਗਾ ਨਾ ਤਬ ਲੈਂਗੇ। ਬੰਦਾ ਦੀਵਾਲੀ ਦੇ, ਹਾਂਜੀ ਸਈ ਕਿਆ ਤੁਸੀਂ ਸਈ ਕਿਆ। ਜਦੋਂ ਵੀ ਦੀਵਾਲੀ ਆਵੇ, ਬੰਦਾ ਤਬ ਈ ਵੱਡੀ ਚੀਜ਼ ਖਰੀਦ ਏਸੀ ਖਰੀਦਦਾ ਜਾਂ ਫਿਰ ਵਾਸ਼ਿੰਗ ਮਸ਼ੀਨ ਖਰੀਦਦਾ, ਤੁਸੀਂ ਕੀ ਲੀਤਾ ਦੰਨ ਤੇਰਸ ਤੇ।
ਅਸੀਂ ਜੀ ਫਰਿਜ ਲ਼ਿਆ ਸੀ ਜੀ।
ਅੱਛਾ ਜੀ ਅਸੀਂ ਵੀ ਦਸ ਸਾਲ ਪਹਿਲੇ ਫਰਿਜ ਲਿੱਤਾ ਸੀ ਦਨ ਤੇਰਸ ਤੇ। ਓ ਬੜਾਂ ਈ ਵਧੀਆਂ ਚੱਲਿਆ ਸੀ। ਉਸਦੇ ਤਾਂ ਵਧੀਆ ਚਲਿਆ ਈ ਨੀ, ਮਤਲਬ ਉਸ ਤੋਂ ਵੱਖਰਾ ਬਾਅਦ ਵਿੱਚ ਕੋਈ ਦੂਜਾ ਆਇਆ ਈ ਨੀਂ।
ਨਈ ਅਸੀ ਫਰਿਜ਼ ਲ਼ਿਆ ਸੀ।
ਹਾਂਜੀ- ਹਾਂਜੀ।
ਵਧੀਆ ਚੱਲਦੀ ਅਸੀਂ ਜਿਵੇਂ ਵਧੀਆ ਚਲੀ ਜਾਂਦੀ ਹੈਗੀ ਅੱਜ ਤੱਕ ਜੀ।
ਵੋ ਉਸ ਤੇ ਵੀ ਡਿਪੈਂਡ ਕਰਦਾ ਨਾ ਅਸੀਂ ਕਿ ਕਿਸ ਤਰੀਕੇ ਨਾਲ ਆਪਣਾਂ ਸਮਾਂਨ ਵਰਤਦੇ, ਅਸੀਂ ਖੁਦ ਵਰਤੇ ਯਾ ਕੋਈ ਸ ਗਰ ਦੇ ਲੱਗੇ ਜੋ ਵ ਜੋ ਕੰਮ ਕਰਦੇ ਉਹ ਯੂਜ ਕਰਦੇ ਨੇ, ਉਸਦਾ ਵੀ ਫ਼ਰਕ ਪੈਂਦਾ ਐ ਨਾ ਅਸੀਂ ਪਿਆਰ ਨਾਲ ਸੰਭਾਲ ਕੇ ਰੱਖਾਂਗੇ। ਦੂਜੇ ਹੋਏਗੇ ਵੋ ਕੇਅਰ ਨੀਂ ਕਰਨਗੇ, ਰਫ -ਟਫ ਯੂਜ ਕਰਾਂਗੇ
ਇ ਤਾਂ ਹੈ ਈ। ਹਰੇਕ ਚੀਜ਼ ਦੇਖੋਂ, ਕੱਪੜੇ ਜੇ ਆਪਾਂ ਕੱਪੜੇ ਮਤਲਬ ਖਰੀਦਾਂਗੇ ਛੋਟੇ ਬੱਚਿਆ ਨੂੰ ਦੇਖ ਲਓ ਛੋਟੇ ਬ -ਚਿਆ ਦੀ ਛੋਟੀ ਡ੍ਰੈਸ ਲੇਵਾਂਗੇ ਉਹ ਵੀ ਹਜ਼ਾਰ
ਸਹੀ ਗੱਲ ਜੀ ਹਾਂਜੀ, ਤੁਸੀਂ ਸਈ ਕਿਆ ਮੈਂ-ਮੈਂ ਮੁੰਡੇ ਦੇ ਕੱਪੜੇ ਲੈਣ ਗਏ ਸੀ ਇੰਨਾ ਜਾ ਜੋੜਾ ਇੱਕ ਹਜਾਰ ਦਾ। ਜਿੰਨਾ ਜ਼ਿਆਦਾ ਉਸ ਤੇ ਕੰਮ ਉਤਨਾ ਜ਼ਿਆਦਾ ਉਸਦੀ ਰੇਟ, ਮੈਂ ਪਰ ਸੋਚਣਾ ਪੜੇ ਕਿ ਇੱਕ ਜੋੜਾ ਲੂ ਯਾ ਦੋ ਲਵਾਂ, ਯਾ ਕੋਈ ਦੂਜਾ ਔਰ ਓਪਸ਼ਨ ਦੇਖਾਂ। ਮਤਲਬ ਇੰਨੀ ਮਹਿੰਗਾ ਸੀ ਦੋ ਸਾਲ ਪਹਿਲੇ, ਤੇ ਅੱਜ ਅਗਰ ਵਾਪਿਸ ਜਾ ਕੇ ਜਦੋਂ ਕੁਛ ਔਰ ਮਗ ਖਰੀਦ ਕੇ ਨਾ ਤੋ ਓ ਸੋਚਦੇ ਕਿ ਏ ਕੋਈ ਕੂਪਨ ਚਲਦਾ ਏ। ਕਿ ਕੋਈ ਔਨਲਾਈਨ ਡਿਸਕਾਊਂਟ ਆ ਜਾਏ ਤੋ ਈ ਅਸੀਂ ਖ਼ਰੀਦੀਏ, ਨਈ।
ਹਾਂਜੀ, ਠੀਕ ਐ ਜੀ, ਹਾਂਜੀ- ਹਾਂਜੀ ਠੀਕ ਕਹਿ ਰੇ ਤੁਸੀਂ ਆਪਾਂ ਸੋਚਦੇ ਵੈਸੇ ਕੋਈ ਚੀਜ਼ ਆਪਾਂ ਨੂੰ ਡਿਸਕਾਊਂਟ ਚ ਮਿਲ ਜਾਵੇ ਤਾਂ ਵਧੀਆ ਹੈਗੀ ਏ ਜਿਵੇਂ
ਹੂੰ, ਉਹੀ ਜਿਸ ਤਰ੍ਹਾਂ ਬੱਚਿਆ ਦੇ ਫਸਟ ਆਏ ਹੁੰਦੇ ਨੇ ਯਾ ਕੋਈ ਐਪ ਹੁੰਦੀ ਏ, ਯਾ ਫਿਰ ਜਿਸ ਤੇ ਕ ਕੱਪੜੇ ਮਿਲ਼ਦੇ ਹਨ, ਖਿਲੋਣੇ ਮਿਲ਼ਦੇ ਹਨ ਸਾਰੇ ਪ੍ਰੋਡਕਟ ਮਿਲਦੇ ਉਹ ਅਗਰ ਔਫਲਾਈਨ ਜਾ ਕੇ ਸ਼ੋਪ ਤੇ ਲਈਏ ਨਾ ਓ ਰੇਟ ਟੂ ਰੇਟ ਦਿੰਦੇ ਨੇ ਜੇ ਔਨ ਔਨਲਾਈਨ ਲੇ ਤੇ ਉਸ ਵਿੱਚ ਫ਼ਰਕ ਆ ਜਾਂਦਾ ਏ, ਇਸ ਚੱਕ ਮਹਿੰਗਾਈ ਦੇ ਚੱਕਰ ਚ ਬੰਦਾ ਫਿਰ ਇਹ ਸੋਚਦਾ ਏ ਜ ਫ਼ੇਰ ਸਸਤਾ ਮਿਲ਼ੇ, ਜਿੱਥੇ ਕਮ ਪੈਸਾਂ ਲੱਗੇਂ ਉੱਥੇ ਜਾਂ ਕੇ ਖ਼ਰੀਦੀਏ। ਫਿਰ ਚਾਹੇਂ ਵੋ ਹਰ ਮਹੀਨੇਂ ਦਾ ਅ ਮਹਾਂ ਬਜ਼ਾਰ ਜਾਏਂ, ਯਾ ਮਹਾ ਵੀਕ ਮੇ ਸਮਾਂਨ ਖ਼ਰੀਦੇ ਔਨਲਾਈਨ ਯਾ ਫਿਰ ਹਰ ਵੀਕ ਐਂਡ ਤੇ ਜਾ ਕੇ ਵੀ ਮਾਰਟ ਜਾਏਂ ਯਾ ਕੋਈ ਵੀ ਮਾਰਟ ਜਾਂ ਕੇ ਆਪਣਾਂ ਕਾਰਡ ਯੂਜ ਕਰੇ।
ਕਿਉਂਕਿ ਜੀਵਾ, ਹਾਂਜੀ ਬਹੁਤ ਵਧੀਆਂ ਤੁਸੀਂ ਗੱਲ਼ ਕਹਿ ਰੇ ਔ ਜੀ ਮੈਂ ਕਹਿ ਰੀ ਵੀ ਜੀ ਮਹਿੰਗਾਈ ਆਪਣੀ ਵਧੀ ਹੈ, ਮਤਲਬ ਸਾਰੇ ਮਤਲਬ ਅਲੱਗ-ਅਲੱਗ ਮਤਲਬ ਡਿਸ਼ ਸਾਰੀ ਚੀਜ਼ ਤੇ ਵਧੀ ਹੈਗੀ ਐਂ, ਮਹਿੰਗਾਈ ਜਿਵੇਂ
ਹਾਂਜੀ- ਹਾਂਜੀ।
ਮੈਂ ਕਹਿ ਰਹੀ ਥੀ, ਮਹਿੰਗਾਈ ਆਪਣੇ ਮਤਲਬ ਇੱਧਰ ਮਤਲਬ ਪੰਜਾਬ ਚ ਹੋ ਗਿਆ ਯਾਂ ਹੋਰ ਤੁਹਾਡਾ ਹਰਿਆਣਾ ਹੋ ਗਿਆ, ਮਤਲਬ ਇੱਧਰ ਈ ਮਤਲਬ ਹੋਇਆ ਕਿ, ਹੋਰ ਵੀ ਮਤਲਬ ਸਟੇਟ ਤੇ ਕੋਈ ਜ਼ਿਆਦਾ ਮਤਲਬ ਮਹਿੰਗਾਈ ਵਧੀ ਹੇਗੀ ਆ।
ਹਾਂਜੀ, ਸਾਰੇ ਸਟੇਟਾ ਤੇ ਬ ਵੱਡੀ ਹੈਗੀ, ਅ ਤੁਸੀਂ ਖਾਣਾ ਖਾਣੇ ਚਲੇ ਜਾਓ ਆ, ਤੁਸੀਂ ਜਦੋਂ ਬਿਲ ਅ ਦਿਓਗੇ ਤੇ ਤੁਸ ਤੁਸੀਂ ਵੱਖਰੇ-ਵੱਖਰੇ ਟੈਕਸ, ਯਾ ਵੱਖਰੇ-ਵੱਖਰੇ ਰੇਟ ਦੇਖੋਗੇ। ਫਿਰ ਤੁਹਾਨੂੰ ਸਮਝ ਆ ਜਾਏਗੀ ਕਿੰਨੀ ਮਹਿੰਗਾਈ ਏ, ਅਸੀਂ ਅਠਾਰਾਂ ਪਰਸੈਂਟ ਇਸਦਾ ਟੈਕਸ ਏ, ਉਸਦਾ ਟੈਕਸ ਏ, ਇਸ ਜੀ ਐਸ ਟੀ ਲੱਗਣੀ ਏ, ਉਹ ਲੱਗਣੀ ਏ, ਉਸ ਤੋਂ ਬਾਅਦ ਸਾਨੂੰ ਟੋ, ਟੋਟਲ ਦੇਣਾ ਪੈਂਦਾ ਮਤਲਬ ਬੰਦਾ ਜਿੰਨੀ ਅਮਾੰਊਂਟ ਘਰ ਵਿੱਚ ਬਣਾ ਲੇਂਦਾ, ਉਤਨੀ ਬਾਹਰ ਅਸੀਂ ਡਬਲ ਰੁਟੀ ਦਿੰਦੇ।
ਅੱਛਾ ਜੀ।
ਖੁਦ ਈ ਦੇਖਲੋ ਨਾ ਤੁਸੀਂ, ਖੁਦ, ਖੁਦ ਈ ਦੇਖਲੋ ਨਾ ਤੁਸੀ, ਇੱਕ ਕੁਆਟਰ ਪਲੇਟ, ਇੱਕ ਪਨੀਰ ਦੀ ਸਬਜ਼ੀ ਆਂਦੀ ਐ। ਓਈ ਪਨੀਰ ਅਸੀਂ ਸ਼ਾਮ, ਬਾਹਰੋ, ਅਸੀਂ ਸ਼ੋਪ ਤੋਂ ਖਰੀਦਦੇ ਕੱਚਾ ਘਰ ਗਪੇ ਬਨਾਂਦੇ, ਉਹ ਪੂਰਾ ਪਰਿਵਾਰ ਖਾ ਲੈਂਦਾ ਏ, ਗੈਸਟ ਖਾ ਲੈਂਦਾ ਏ। ਔਰ ਉਹੀ ਸਬਜ਼ੀ ਇੱਕ ਛੋਟੀ ਪਲੇਟ ਆਂਦੀ ਏ, ਉਹ ਵੀ ਚਾਰ ਗੁਣਾ ਰੇਟ ਤੇ। ਤੇ ਸੋਚੋ ਕਿੰਨਾ ਡਿਫਰੈਂਸ ਹੋ ਜਾਂਦਾ ਏ, ਰੇਟ ਵਿੱਚ ਤੇ ਮਹਿੰਗਾਈ ਵਿੱਚ ਕਿੰਨਾ ਡਿਫਰੈਂਸ ਐ, ਓਈ ਚੀਜ਼ ਏ ਬਟ ਕੁਆਂਟਿਟੀ ਦਾ ਫ਼ਰਕ ਏ, ਰੇਟ ਦਾ ਫ਼ਰਕ ਏ, ਕਿੰਨਾ ਵੋ ਘਰ ਵਿੱਚ ਪੈਂਦਾ ਏ, ਕਿਤਨਾ ਬ੍ਹਾਰ ਪੈਂਦਾ ਓ ਸਾਨੂੰ ਦੇਖਨਾ ਪੇਗਾ।
ਜਦੋਂ ਰਾਸ਼ਨ ਦੀ ਆਪਾਂ ਲਿਖ, ਰਾਸ਼ਨ ਲਿਖਦੇ ਆਂ ਸੋਚਦੇ ਹੈਗੇ ਵੀ ਏਸ ਦੇ ਘੱਟ ਪੇਮੈਂਟ ਲੱਗੇ, ਏਸਦੇ ਘੱਟ ਤੋਂ ਘੱਟ ਚੀਜ਼ ਮੰਗਵਾਉਨੀ ਹੈਗੀਆਂ ਵੀ ਏਸਦੇ ਜਿੱਥੇ ਆਪਾ ਪੰਜ ਕਿੱਲੋ ਮੰਗਵਾਉਂਦੇ ਸੀ, ਉੱਥੇ ਆਪਾਂ ਦੋ ਕਿੱਲੋ ਈ ਮੰਗਵਾਓਂਦੇ ਹੇਂਗੇ ਆ, ਹੁਣ ਆਪਾਂ।
ਨਾ ਬੋਹਤ ਚਲੋ ਵੱਖਰੀ ਗੱਲ ਐ, ਖਤਮ ਨਹੀਂ ਵੋਪਿਸ਼ ਤੇ ਨਹੀਂ ਮੰਗਾਨਦੇ, ਜਦ ਤੱਕ ਕਿ ਓਹ ਖਤਮ ਨਾ ਓ, ਕਿਉਂਕਿ ਬੰਦੇ ਸੋਚਦੇ ਕਿ, ਓਹ ਪੈਸਾ ਬਲੋਕ ਕਿਉਂ ਕਰੀਏ। ਕਿਉਂਕਿ, ਜਦੋਂ ਕੋਈ ਚੀਜ਼ ਸਾਡੇ ਕੋਲ ਓਹ ਖਤਮ ਹੋਏਗੀ, ਤੋ ਈ ਤੋ ਦੂ ਜਾਏਗੀ ਨਾ, ਤਾਂ ਸੋਚੇ ਕਿ ਲਿਖਦੇਨ ਜਿਤਨੀ ਲੋੜ ਏ। ਕਿਉਂਕਿ ਬੰਦੇ ਨੂੰ ਪਤਾ ਐ, ਅੱਗੇ ਉਸੀ ਦਾ ਰੁਪੀਜ ਵੀ ਦੇਨਾ ਐ।
ਸਹੀ ਐ ਜੀ ਸੋ ਵੀ ਆਪਾ, ਮਤਲਬ ਆਪਾ ਰਾਸ਼ਨ ਲਿਆਉਨ ਬਜਟ ਵਿੱਚ ਲੈਣਾ ਚਾਹੀਦਾ, ਮੇਰਾ ਤਾਂ ਏਹੀ ਹੈਗੀ ਆ। ਸਲਾਹ ਦਿੰਦੇ ਆ ਵੀ ਜੇਹੜਾ ਵੀ ਆਪਾਂ ਘਰੇ ਰਾਸ਼ਨ ਲਿਆ, ਆਪ ਦੀ ਬਜਟ ਵਿੱਚ ਈ ਜਾਣਾ ਚਾਹੀਦਾ।
ਅੱਜ-ਕੱਲ ਬੰਦ, ਸਹੀ ਕਿਹਾ। ਚਲੋ ਤੁਸੀਂ ਵੀ ਕੰਮ ਕਰਲੋ, ਮੈਂ ਵੀ ਕੰਮ ਕਰਾਂ, ਕਰਲਾਂ, ਮੇਰੇ ਘਰ ਵਿੱਚ ਵੀ ਆਵਾਜ਼ ਦੇੰਦੇ ਪਏਨ, ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ।